ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ। ਹਾਂਜੀ ਹੋਰ ਘਰ ਪਰਿਵਾਰ ਸਭ ਠੀਕ ਠਾਕ ਹੈ ਤੁਹਾਡਾ
ਸਭ ਵਧ ਯਾ
ਹੋਰ ਬੱਚੇ ਗਏ ਸਕੂਲ
ਬੱਚੇ ਬਸ ਕੱਲ੍ਹ ਤੋਂ ਲੱਗ ਜਾਂਦੇ ਨੇ ਸਕੂਲ 'ਚ ਆਪਣਾ ਹਾਂ ਕੱਲ ਤੋਂ ਲੱਗ ਜਾਣੇ ਨੇ ਸਕੂਲ ਇਹਨਾਂ ਦੇ
ਅੱਛਾ ਕੱਲ੍ਹ ਤੋਂ ਸਾਡੇ ਬੱਚੇ ਦੱਸ 'ਚ ਲੱਗ ਗਏ ਨਾ ਇੱਕ ਸ਼ੁਰੂ ਹੋ ਗਏ ਨਾ
ਅੱਛਾ ਜੀ ਹਜੇ ਤੇ ਪ੍ਰੋਜੈਕਟ ਵਗੈਰਾ ਪਏ ਨੇ ਇਹਨਾਂ ਦੇ ਬਣਾਣ ਵਾਲੇ
ਅੱਛਾ ਪ੍ਰੋਜੈਕਟ ਵਗੈਰਾ ਪੇ ਆ ਅੱਛਾ ਅੱਛਾ ਚਲੋ ਬਣਾ ਹੁਣ ਰਗਦੇ ਆ।
ਹਾਂਜੀ ਬਸ ਹੁਣ ਬਣਾਵਾਂਗੇ ਹੁਣ ਸਕੂਲ ਖੁੱਲ੍ਹਣ ਵਾਲੇੇ ਨੇ ਬੱਚੇ ਕੈਂਦੇ ਨੇ ਬਾਰ-ਬਾਰ ਫੜ ਕੇ ਪਾੜਦੀ
ਆਂ ਅੱਛਾ-ਅੱਛਾ-ਅੱਛਾ ਮਤਲਬ ਅੱਜ ਪੂਰਾ ਹੋ ਜਾਏਗਾ ਫਿਰ ਕੱਲ ਤੋਂ ਜਾਣਗੇ ਬੱਚੇ ਸਕੂਲ
ਹੁਣ ਕੱਲ੍ਹ ਫਿਰ ਇਹਨਾਂ ਨੂੰ ਸਕੂਲ ਭੇਜਾਂਗੇ।
ਅੱਛਾ ਹੋਰ ਮੈਂ ਨਾ ਗੱਲ ਕਰਨੀ ਸੀਗੀ ਜਿਸੂੰ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਨਾ ਘਰ ਵੱਲੇ ਦੀ ਮਤਲਬ ਕਿ ਦੁਕਾਨ ਹੈ।
ਹਾਂਜੀ ਹਾਂਜੀ।
ਬਣਾਉਣੇ
ਹਾਂਜੀ, ਆ ਜਾਓ ਨਾ ਕੋਈ ਗੱਲ ਨਹੀਂ ਤੁਸੀਂ।
ਹਾਂ, ਮੈਂ ਕਿਹਾ ਚਲੋ ਮੈਂ ਭੈਣ ਜੀ ਨੂੰ ਫੋਨ ਕਰਾਂ। ਜੇ ਫਰੀ ਹੋ ਮੈਂ ਗੱਲ ਕਰਦਾ ਨਾ ਫੋਨ ਕਰਕੇ ਹੀ ਆਉਣਾ ਚਾਹੀਦਾ, ਹਾਂ ਜੇ ਕੋਈ ਫ੍ਰਰੀ ਹੋਇਆ ਹੋਣਾ
ਛੂਟੀਆਂ ਵਗੈਰਾ ਕਰਕੇ ਨਾ, ਰਸ਼ ਬੜਾ ਹੁੰਦਾ ਸ਼ੋਪ 'ਤੇ ਨਾ। ਤੇ, ਕੋਈ ਨਹੀਂ ਤੁਸੀਂ ਮੈਨੂੰ ਦੱਸ ਦੇਣਾ। ਤੁਸੀਂ ਮੈਨੂੰ ਦੱਸ ਦੇਨਾ, ਜਦੋਂ ਆਉਣਾ ਹੋਏਗਾ ਦੁਕਾਨ ਤੇ।
ਹਾਂ ਮੈਂ ਦੱਸਦਾ ਉਹ ਨਾ ਮੇਰੇ ਭਰਾ ਦਾ ਵਿਆਹ ਹੈ ਨਾ, ਤਾਂ ਫਿਰ ਮੈਂ ਕਿਹਾ ਅਸੀ ਨਾਲ ਸ਼ੋਪਿੰਗ ਵਜੋਂ ਕਰਨੇ ਨਾ ਖਰੀਦਾਰੀ ਵਗੈਰਾ ਕਰ ਲਈਏ ਅਸੀਂ, ਆਹੋ। ਤੁਹਾਨੂੰ ਪਤਾ ਮੈ ਕਿਸ ਟਾਈਪ ਦਾ ਚੱਲਦੇ ਪਿਆ ਸੂਟ, ਕੀ ਰਿਵਾਜ ਚੱਲਦਾ ਪਿਆ ਸੂਟਾਂ ਦਾ?
ਇਹ ਬੜੇ ਮਤਲਬ ਬੜੇ ਅੱਛੇ, ਅੱਛੇ ਆਗੇ ਹੋਏ ਨੇ ਸੂਟ ਹੁਣ ਤੇ।
ਅੱਛਾ, ਹੁਣ ਕਾਫੀ ਆ ਹੋਏ ਆ।
ਹਾਂ ਹਾਂ।
ਅੱਛਾ, ਚਲੋ ਕੋਟਨ ਦੇ ਵੀ ਆਏ ਹੋਣੇ ਫਿਰ ਤਾਂ ਨਵੇਂ?
ਹਾਂਜੀ ਹਾਂਜੀ ਕੋਟਨ ਦੀ ਵੀ ਬੜੀ ਵਰਾਇਟੀ ਆਈ ਦੀ ਹੈ, ਤੇ ਦੂਸਰੇ ਵੀ ਆਏ ਦੇ ਨੇ ਵਿਆਹ ਸ਼ਾਦੀ ਵਾਲੇ ਵੀ ਆਏ ਨੇ।
ਹਮ। ਹਾਂ, ਜਿਸ ਤਰ੍ਹਾਂ ਕਈ ਕੋਟਨ ਵਿੱਚ ਵੀ ਹੁੰਦੇ ਆ ਨਾ ਮਤਲਬ ਕਿ ਜਿਸ ਤਰ੍ਹਾਂ ਕੋਟਨ ਵਾਲੇ ਸੂਟ
ਕੋਟਿਨ 'ਚ ਵੀ ਹਾਂ, ਬੜੇ ਵਧੀਆ ਸੂਟ ਆਏ ਗਏ ਨੇ, ਹਾਂ ਹਾਂ। ਜਿਵੇਂ ਮਸਲੀਨ ਦਾ, ਮਸਲੀਨ ਦਾ ਦੁਪੱਟਾ ਇਹਦੇ ਨਾਲ, ਹਨਾ। ਸ਼ਿਫੋਨ ਵਗੈਰਾ, ਮਤਲਬ ਅੱਛੇ ਸੂਟ ਆਏ ਹੋਏ ਨੇ, ਬੜੇ ਅੱਛੇ ਆਏ ਹੋਏ ਨੇ ਸੂਟ।
ਹਾਂ, ਕਿਉਂਕਿ ਅਕਤੂਬਰ ਦੇ ਲਾਸਟ ਵਿੱਚ ਦੇਖੋ ਨਾ ਗਰਮੀ ਹੀ ਉਂਦੀ ਹੈ। ਅਕਤੂਬਰ ਦਾ ਹੀ ਵਿਆ ਏ ਨਾ, ਫਿਰ ਅਸੀ ਇਧ ਕੋਲ ਸਿਲਕ ਵਾਲੇ ਪਾਏ ਨੀ ਜਾਂਦੇ, ਮੇਰਾ ਨਾ ਸ਼ਰੀਰ ਹੀ ਇਸ ਤਰਾ ਦਾ ਐ। ਜੇ ਸਿਲਕ ਵਾਲੇ ਪਾਵਾਂਗੀ ਨਾ ਤਾ ਸਾਰਾ ਲਾਲ ਹੋ ਜਾਂਦਾ ਤਾਂ, ਮੈ ਕੇਆ ਚਲ ਕੋਟਨ ਦੇ ਹੀ ਹੋਣ ਮਤਲਬ ਪਾਰੀ, ਹੈਵੀ ਸੂਟ ਕੋਟਨ ਦਾ ਹੀ ਹੋਏ, ਪਾਣ ਵਸਤੇ ਓਲੀ ਵਰਾਇਟੀ ਆਈ ਹੋਣੀ
ਬਿਲਕੁਲ, ਬਿਲਕੁਲ ਹਾਂ, ਓਦੋ ਤੱਕ ਤੇ ਹੁਨ ਮਤਲਬ ਹਫਤੇ ਦੱਸ ਦਿਨ ਹਫਤੇ, ਦਸ ਦਿਨ ਤੱਕ ਤੇ ਹੋਰ ਵਰਾਇਟੀ ਆ ਜਾਣੀ ਹੈ ਵੈਸੇ ਵੀ ਨਾ।
ਅੱਛਾ, ਹਫਤੇ ਦੱਸ, ਹਾਂ ਸਹੀ ਗੱਲ ਐ, ਹੁਣ ਅਗਲੇ ਮਈਨੇ ਰੱਖੜੀ ਵੀ ਆਣ ਵਾਲੀ
ਹਾਂਜੀ, ਰੱਖੜੀ ਦੇ ਕੋਲ ਫਿਰ ਹੋਰ ਵਰਾਇਟੀ ਆ ਜਾਂਦੀ ਏ, ਹੂੰ।
ਹਾਂ, ਹੁਣ
ਹੁਨ ਛੁੱਟੀਆਂ ਕਰਕੇ ਤੇ ਵੈਸੇ ਬੜਾ ਓ ਸੀ, ਛੁੱਟੀਆਂ ਕਰ ਰਸ਼ ਵਗੈਰਾ ਬੋਤ ਚੱਲਦਾ ਪਿਆ ਸੀ, ਹਾਂ ਤੇ ਸਟੋਕ ਜਿੰਨਾ ਆਂਦਾ ਰਿਆ, ਨਾਲ ਨਾਲ ਵਿਕਦਾ ਰਿਆ ਬਸ
ਹਾ, ਕੁੱਛ ਮੇਮਾਨ ਵੀ ਆਏ ਹੋਏ ਸੀ ਇਨਾਂ ਕਰਕੇ ਕੋਈ ਸਾਲ ਬਾਦ ਆਏ ਸੀਗੇ, ਲੇ-ਦੇ ਕੇ ਤੋਰਨਾ ਪੈਂਦਾ ਨਾ।
ਹਾਂ ਏ ਵੀ ਸਹੀ ਐ, ਉਨਾਂ ਨੂੰ ਤੇ ਅਪਨੀ ਮਰਜੀ ਦਾ ਲੈਣਾ ਹੁੰਦਾ ਸੂਟ ਵਗੈਰਾ ਦੁਕਾਨ ਤੇ ਲੈ ਜੋ, ਓਨਾਂ ਨੇ ਅਪਨੀ ਮਰਜੀ ਦਾ ਲੈ ਕੇ ਜਾਣਾ ਫੇਰ
ਹਾਂ, ਠੀਕ ਐ, ਸਹੀ ਗੱਲ ਐ। ਚਲੋ ਸਾਲ ਬਾਦ ਦਿੰਦੇ ਕਿਸੇ ਨੂੰ ਕੋਈ ਆਪਣੀ, ਹਾਂ, ਕੋਈ ਲੇ ਗਏ ਮਨ ਮਰਜੀ ਤਾ ਠੀਕ ਐ।
ਅਪਨੀ ਮਰਜੀ ਦਾ ਵੇਖ ਲੇਆ ਹੈਨ, ਹੋਰ ਕੀ।
ਹ, ਅੱਛਾ ਬੱਚੇਆਂ ਦੇ ਵੀ ਮਿਲ ਜਾਣਗੇ ਤੁਆਡੇ ਓਧਰ?
ਬੱਚੇਆਂ ਦੇ, ਨੀ ਬੱਚੇਆਂ ਦੇ ਨਹੀ ਹੈਗੇ ਜੀ ਅਪਨੇ ਕੋਲ। ਕੋਈ ਨੀ, ਓ ਮਤਲਬ ਸਾਡੇ, ਹਾਂ ਲੇਡੀਜ ਦੇ ਨੇ।
ਏਨਾਂ ਦੇ ਹੋਂਦੀ ਹੋਏਗੀ ਨਾ। ਕੀ ਪਤਾ ਓਏ ਤੁਹਾਡੇ
ਹਾਂ, ਹਾਂ, ਸਾਡੇ ਨਾਲ ਈ ਅਪਨਾ, ਜਦੋ ਤੁਸੀ ਆਓਗੇ ਨਾ ਤਾ ਤਾਨੂੰ ਇੱਕ-ਦੋ ਦੁ ਸ਼ੋਪਸ ਨਾਲ ਦਿਖਾ ਦਾਂਗੇ ਦੁਕਾਨਾ।
ਹੋ
ਓਥੇ ਤੁਸੀਂ ਵੇਖ ਲੈਣਾ, ਓਨਾਂ ਕੋਲ ਵੀ ਬੜੀ ਵਦੀਆ ਵੈਰਾਇਟੀ ਹੁੰਦੀ ਏ।
ਹਾਂ, ਮੈਂ ਉਹੀ ਕੈ ਰਹੀ ਸੀ ਨਾ, ਮੈਂ ਕੇਹਾ ਚਲ ਅਪਨੇ ਵੀ ਕਰਾਂਗੀ ਤਾ ਬੱਚੇਆਂ ਦੇ ਵੀ ਦੇਖ ਲਾਂਗੀ।
ਹਾਂ ਏਹ ਤਾਂ ਹੈ ਹੀ, ਬੰਦਾ ਕੈਂਦਾ ਇੱਕੋ ਵਾਰੀ ਘਰੋ ਨਿਕਲੇ ਆ ਤੇ ਕੰਮ ਨਿਪਟਾ ਕੇ ਈ ਜਾਈਏ।
ਹਾਂ, ਏਹੀ ਹੁੰਦਾ ਨਾ ਬੰਦਾ ਜਦੋ ਆਪਣੇ ਲੈਣਾ ਹੁੰਦੇ, ਬੱਚੇਆਂ ਦੇ ਲੈਣੇ ਹੁੰਦੇ ਤੁਆਨੂੰ ਪਤਾ ਤਾ, ਆਦਮੀ ਤਾਂ ਆਪਣੇ ਖੁਦ ਹੀ ਲੈ ਲੈਂਦੇ ਆ, ਓਨਾਂ ਦਾ ਕੀ ਐ ਓਨਾਂ ਦੀ ਟੈਸ਼ਨ ਨੀ ਹੁੰਦੀ। ਆਪਣੇ ਔਰ ਬੱਚੇਆਂ ਦੀ ਹੀ ਹੁੰਦੀ ਹੈ।
ਹਾਂ, ਏਹ ਤਾਂ ਹੈ ਹੀ ਹੇ, ਬਸ ਜ ਬੱਚੇ ਵੀ ਜਿੰਨੀ ਦੇਰ ਛੋਟੇ ਨੇ ਓਦੋਂ ਤੱਕ ਟੈਸ਼ਨ ਏ ਬਾਦ ਚੋਂ ਏਨਾਂ ਨੇ ਅਪਨੇ ਸਿਰ ਮੂੰਹ ਤੇ ਹੋ ਜਾਨਾ, ਏਨਾ ਨੇ ਸਾਨੂੰ ਪੁੱਛਣਾ ਕੋਈ।
ਜਦ ਵੱਡੇ ਹੋ ਜਾਣਗੇ ਫਿਰ ਤਾਂ ਆਪ ਈ ਦੇਖਣਗੇ।
ਏਨਾ ਨੇ ਸਾਨੂੰ ਪੁੱਛਣਾ ਵੀ ਨਈ, ਆਪੇ ਜਾ ਕੇ ਤੇ ਲੈ ਆ ਕਰਨੇ ਬਸ ਪੈਸੇ ਦੇ ਦੋ ਵੀ
ਹਾਂ, ਫਿਰ ਤਾ ਏ ਅਪਨੇ ਰਿਵਾਜ ਵੇਖਣਗੇ ਬੰਦਾ ਸਕੂਲ, ਕੋਲਜਾ ਚ ਜਾਦੇ ਆ ਬੱਚੇ ਇੱਕ ਦੂਜੇ ਨੂੰ ਦੇਖਦੇ ਐ। ਫਿਰ ਆਪਣੇ ਰਿਵਾਜ ਮੁਤਾਬਿਕ ਖੁਦ ਹੀ ਲਿਆਣ ਗੇ, ਚਲੋ ਚਾਰ-ਪੰਜ ਸਾਲ ਦੀ ਗੱਲ ਆ ਫਿਰ ਬੱਚੇ ਹੋ ਜਾਣਗੇ ਆਪਣੇ ਲਾਇਕ, ਚਾਰ-ਪੰਜ ਸਾਲ ਅਸੀ ਵੀ
ਥੋੜੀ ਜਿੰਮੇਵਾਰੀ ਤਾ ਕੱਟੇਗੀ ਨਾ ਸਿਰ ਤੋ।
ਹਾਂ, ਏਹ ਤੇ ਹੈ, ਵੀ ਸਾਨੂੰ ਵੀ ਦੇਖੋ ਅਪਨੀ ਵੀ ਟੈਸ਼ਨ ਹੁੰਦੀ ਹੈ, ਬੱਚੇਆਂ ਦੀ ਵੀ ਹੁੰਦੀ ਹੈ ਕਿ ਬੱਚੇਆ ਦਾ ਵੀ ਲੇਣਾ ਹੈ।
ਫਿਰ ਸਾਨੂੰ ਅੱਪਣਾ ਅੱਪਣਾ, ਸਾਨੂੰ ਅੱਪਣਾ ਅੱਪਣਾ ਹੋਏਗਾ ਬਈ ਬਸ ਜੀ ਅਪਨੇ ਲੈਣੇ ਨੇ।
ਹਾ, ਫਿਰ ਸਾਨੂੰ ਅੱਪਣਾ ਹੋਏਗਾ, ਬੱਚੇ ਅੱਪਣਾ ਦੇਖਣਗੇ, ਓਹ ਅੱਪਣੀ ਸਏਲੀਆ ਨਾਲ ਕਰਨਗੇ ਨਾ ਸ਼ੋਪਿੰਗ ਵੈਰਾ, ਹਾਂ ਏ ਤਾ ਤੁਸੀ ਠੀਕ ਕੇਆ।
ਵੈਸੇ ਵੀ ਅਗਰ ਕਿਸੇ ਵਾਸਤੇ ਸੂਟ ਲੈਓ ਨਾ, ਤਾ ਕਿਸੇ ਨੂੰ ਪਸੰਦ ਨਈ ਆਂਦਾ। ਓਹ ਖੁਦ ਪਾਇਆ ਆਏ ਨਾ ਸਾਰੇ ਪੁੱਛਣਗੇ ਸੂਟ ਕਿੱਥੋਂ ਲਿੱ ਤੈ, ਅਛਾ ਤੂੰ ਅਪਣੀ ਦੁਕਾਨ ਤੋਂ ਲਿੱਤਾ ਤੇ ਜਦੋ ਤੇਰੀ ਦੁਕਾਨ ਤੇ ਆਨੇ ਆ ਉਦੋ ਤੂੰ ਐਵੇ ਦੇ ਵਖਾਂਦੀ ਨੀ।
ਹਾਂ, ਇਹ ਹੋ, ਓ ਰਵਾਜ
ਭਾਵੇਂ ਕਹਿਣ ਲੱ ਮਤਲਬ ਕਿਸੇ ਦੀ ਚੀਜ਼ ਪਾਈ ਹੋਈ ਨਾ ਜ਼ਿਆਦਾ ਪਸੰਦ ਆਉਂਦੀ ਹੈ
ਹਾਂ ਇਹ ਤੇ ਹਾਂ ਉਹ ਜੇ ਸੂਟ ਅਸੀਂ ਪਾ ਲਏ ਨਾ ਸਾਨੂੰ ਨੀ ਇਸ ਤਰ੍ਹਾਂ ਜਚਿਆ ਕਹਿ ਜ ਕੋਈ ਕੋਈ ਦੂਜਾ ਪਾ ਲੈਦਾ ਉਸਨੂੰ ਜਿਆਦਾ ਅੱਛਾ ਲੱਗਦਾ ਹੈ ਇਹ ਤੇ ਹੈ ਦੂਜੇ ਤੇ ਪਾਇਆ ਹੋਇਆ ਕੱਪੜਾ ਜ਼ਿਆਦਾ ਸੋਹਣਾ ਲੱਗਦਾ ਹਾਂ ਹਾਂ ਹਾਂ ਅਮੀ ਤਸਵਰਲੀ ਵੀ ਬਣਾਵਟ ਹਾਂ ਕਈ ਹੈਲਥੀ ਹੁੰਦੇ ਕਈ ਹੈਲਥ ਵੀ ਕੱਪੜੇ ਜ ਦੇ ਪਾਓ ਨਾ ਕਈ ਕਮਜ਼ੋਰ ਜਿਹੇ ਹੋਣਦੇ ਆ ਉਹਨਾਂ ਤੇ ਵੀ ਨੀ ਜੱਸਦੇ ਹੈ ਮਤਲਬ ਕੁਛ ਸਰੀਰ ਦੀ ਬਣਾਵਟ ਹੈਲਥ ਦੀ ਵੀ ਬਣਾਵਟ ਅੱਛੀ ਹੁੰਦੀ ਹੈ।
ਉਹਨਾਂ ਦਾ ਤੇ ਕੱ ਕੱਪੜਾ ਵੇਸਟ ਕਰਨ ਵਾਲਾ ਕੰਮ ਹੁੰਦਾ ਪਤਾ ਲਿਆਦਾ ਤੇ
ਹਾਂ ਪਤਲਿਆਂ ਦਾ ਕੱਪੜਾ ਹੀ ਵਸਟੇ ਜਿੱਰ ਚਾਰ ਸਾਢੇ ਚਾਰ ਮੀਟਰ ਹੋ।
ਕੁਛ ਅੱਜ ਕੱਲ੍ਹ ਕੁਛ ਅੱਜ ਕੱਲ੍ਹ ਵੈਸੇ ਹੀ ਸੂਟਾਂ ਚ ਕੱਪੜਾ ਪੂਰਾ ਸੂਰਾ ਹੀ ਆਉਂਦਾ ਹੈ ਮੈਂ ਅ ਆਪਣੀ ਦੁਕਾਨ ਤੋਂ ਮੈਂ ਆਪਣੀ ਦੁਕਾਨ ਤੋਂ ਹੀ ਸੂਟ ਮੰਗਵਾਇਆ ਸੀ ਇਹਨਾਂ ਕੋਲੋਂ ਅਤੇ ਉਹਦੇ ਵਿੱਚ ਨਾ ਬੜੇ ਰੀਜ਼ ਨਾਲ ਸੂਟ ਲਿਆਂਦੇ ਮੈਂ ਕਿਹਾ ਐਨੀਵਰਸਰੀ ਹੈ ਚਲੋ ਉਹ 'ਤੇ ਪਾਵਾਂਗੀ। ਤੇ ਸੂਟ ਸਾਰਾ ਕਟ ਵੀ ਲਿੱਤਾ ਬਣਾ ਵੀ ਲਿੱਤਾ। ਤੇ ਹੁਣ ਨਿਕ ਬਾਹਾਂ ਦੇ ਸਾਈਡ ਤੋਂ ਨਿਕਲਦੀਆਂ ਨੇ ਜਦੋਂ ਬਾਹਵਾਂ ਦੀ ਵਾਰੀ ਆਈ ਤਾਂ ਬਾਹਵਾਂ ਦਾ ਕੱਪੜਾ ਨੀ ਨਿਕਲਿਆ ਵੇਖੋ ਵੀ ਅਛਾ ਫੇਰ- ਫੇਰ ਉਹਨੂੰ ਥੋੜਾ- ਥੋੜਾ ਕੱਪੜਾ ਦਿੱ ਤਾਂ ਫੇਰ ਉਹਦਾ ਸ਼ਰਟ ਦਾ ਬੋਡਰ ਬੱਚਿਆਂ ਦਾ ਸੀ ਉਹ ਲਾ ਕੇ ਤੇ ਮੈਂ ਉੱਥਤੇ ਉਸ ਬੋਡਰ ਲਾਇਆ ਵਾਂ। ਤੇ-ਤੇ ਬਾਨ ਨੂੰ ਕੰਪਲੀਟ ਕੀਤਾ, ਅੱਜ ਕੱਲ ਕੱਪੜਿਆ ਤੇ ਅੱਜ ਕੱਲ ਸੂਟਾਂ ਦੇ ਵਿੱਚ ਕੱਪੜੇ ਉਂਨਦੇ ਹੀ ਨਹੀਂ ਪਏ ਕੁਛ ਨਹੀਂ ਤਾਂ ਪਹਿਲੇ ਇੰਨ ਇਨੇ ਚੋੜੇ- ਚੋੜੇ ਕੱਪੜੇ ਆਉਣੇ ਵਿਚੋ ਦੋ ਸੂਟ ਨਿਕਲ ਜਾਣੇ।
ਜੀ ਬਹੁਤ ਬੜੇ ਆਉਂਦੇ ਸੀ ਨਾ ਕੱਪੜਿਆਂ ਦੇ ਕਾਫੀ ਹੈਲਥੀ ਜਨਾਨੀਆਂ ਹੁਣ ਲੰਬੀਆਂ- ਲੰਬੀਆਂ ਹੁੰਦੀਆਂ। ਉੱਚੀ- ਉੱਚੀਆਂ ਲੰਭੀਆਂ ਹੁੰਦੀਆਂ ਸੀਗੀਆਂ। ਸੂਟ ਉਹਾਂ ਦੇ ਬਣ ਜਾਂਦੇ ਸੀ, ਅੱਜ ਕੱਲ ਹੈਲਥੀ ਤਾਂ ਛੋੜੋ ਜਿਨਾਂ ਦੇ ਛੋਟੇ ਆ ਉਹਨਾਂ ਦੇ ਹੀ ਨੀ ਬਣ ਹਾਂ ਉਹਨਾਂ ਦੇ ਹੀ ਨੀ ਬਣਦੇ।
ਉਹੀ ਨਾ ਜਦੋਂ ਲੈਣ ਜਾਓ ਅਸੀਂ ਕਹਿੰਦੇ ਹਾਂ ਸਗੋਂ ਵੀ ਤੁਸੀਂ ਚੈੱਕ ਕਰਕੇ ਦੇਆ ਕਰੋ ਵੀ ਬਾਹਵਾਂ ਵਗੈਰਾ ਵੀ ਕੱਢਣੀਆਂ ਹੁੰਦੀਆਂ। ਕਸਟਮਰ ਕੱਲ ਨੂੰ ਸਾਨੂੰ, ਕਹਿੰਦਾ ਹੈ ਬਈ ਤੁਸੀਂ ਆ ਕਿੱਦਾਂ ਦੇ ਦਿੱਤਾ। ਤੇ ਹੁਣ ਅਸੀਂ ਕ ਕਿਸੇ ਦਾ ਕੱਟਿਆ ਹੋਇਆ ਬਣਾਇਆ ਹੋਇਆ ਵੀ ਨੀ ਵਾਪਸ ਲੈ ਸਕਦੇ ਨਾ ਉਹ ਕਹਿੰਦੇ ਸਾਨੂੰ ਨੀ ਪਤਾ। ਸਾਨੂੰ ਵੀ ਪਿੱਛੋਂ ਇੱਦਾਂ ਆਂਦੇ ਹੈ ਅਸੀਂ ਅਗੋਂ ਤੁਹਾਨੂੰ ਉਦਾ ਦੇ ਦਿੰਦੇ ਹਾਂ।
ਹਾਂ ਉਹ ਤਾਂ ਬੰਦੇ ਨੂੰ ਖੁੱਦ ਦੇਖਣਾ ਚਾਹੀਦਾ ਕਿ ਇਹ ਸੂਟ ਕਿਸ ਤਰਾਂ ਦਾ ਖੋਲ- ਖਾਲ ਕੇ ਦੇਖੇ, ਕਿਵੇ ਦਾ। ਬਣ ਜਾਏਗਾ ਦੇਖੋ ਆਪਣੇ ਦਾ ਆਪਣੇ ਸੂਟ ਦਾ ਖੁਦ ਪਤਾ ਹੁੰਦਾ ਕਿਤਨੇ ਮੀਟਰ ਸਾਡਾ
ਬਸ ਉਦੋਂ ਮੈਂ ਗਈ ਨਹੀਂ ਤੇ ਮੈਂ ਘਰ ਗੈਸਟ ਵਗੈਰਾ ਆਏ ਦ ਸੀ ਮੈਂ ਕਿਹਾ ਚੱਲ ਤੁਸੀਂ ਲੈਣਾ ਆ ਦੋ- ਤਿੰਨ ਪੀਸ। ਤੇ ਏਹ ਲੇ ਅਅਏ ਉਹਦੇ ਚ ਮੈਂ ਇਕ ਸਿਲੈਕਟ ਕੀਤਾ ਜੇਹੜਾ ਵੈਸੇ ਵੀੈਂ ਮੈਂ ਜੇਹੜਾ ਸੂਟ ਰੀਝ ਨਾਲ ਸਲੈਕਟ ਕਰਦੀ। ਤਾ ਨਾ ਉਹ ਸੂਟ ਮੇਰਾ ਬੇਕਾਰ ਹੀ ਹੋ ਜਾਂਦਾ।
ਹਾਂ ਇਹ ਤਾਂ ਸਾਰੇ ਨਾਲ ਸਾਡੇ ਨਾਲ ਵੀ ਜਿਹੜੀ ਬਹੁਤ ਰੀਝਾਂ, ਚਾਵਾਂ ਨਾਲ ਸਵਾਇਆ ਜਾਏ ਨਾ, ਉਹ ਖਰਾਬ ਹੋ ਜਾਂਦਾ ਜਿਹੜਾ ਪਹਿਲੀ ਵਾਰ ਪਾਓ ਨਾ ਮੇਰੇ ਨਾਲ ਵੀ ਹੋਇਆ ਸੀ। ਜਿਵੇਂ ਪਿਛਲੇ ਸਾਲ ਰੱਖੜੀ ਵਿੱਚ ਲਿੱਤਾ, ਉਹ ਤੁਸੀਂ ਮੰਨੋਗੇ ਨੀ ਉਹ ਅੜ ਕੇ ਹੀ, ਅੜ ਗਿਆ ਸਾਰਾ ਪਟ ਗਿਆ ਪਿੱਛੋਂ।
ਹਾਂ ਅੱਜ ਕੱਲ ਕੱਪੜਿਆਂ ਚ ਮੈਂ ਖੁੱਦ ਮੈਂ ਕਿਲੇ ਕਸਟਮਰ ਕੰਪਲੇਂਟ ਕਰਦੇ ਨੇ ਮੈਂ, ਖੁਦ ਕੇਨੀ ਮੈਂ ਕਿਹਾ ਮੈਂ ਆਪਣੇ ਦੁਕਾਨ ਤੋਂ ਹੀ ਸੂਟ ਲਿੱਤੇ ਹੋਏ ਨੇ। ਔਰ ਇੱਕ- ਇੱਕ ਵਾਰ ਪਾਏਦੇ ਜਿਵੇਂ ਕੋਈ ਕੱਪੜਾ ਫਿਸ ਨਹੀਂ ਜਾਂਦਾ ਏਦਾਂ ਹੋ ਜਾਂਦਾ। ਨੇ ਅੱਜ ਕੱਲ ਨੂੰ ਬੁਨਿਆਦ ਹੈ ਹੀ ਨੀ ਕੱਪੜੇ ਦੀ,
ਨਹੀਂ ਹੈ ਕਈ ਤਾਂ ਪਾਉਦੇ ਸਾਰ ਓਤਾਰੋ ਛਿਜ ਵੀ ਜਾਂਦੇ ਜਲਦੀ ਨਾ।
ਹੋਰ ਕੱਪੜੇ ਦੀ ਮੁਨਿਆਦ ਤਾਂ ਰਹੀ ਨਹੀਂ ਹੈਗੀ ਨਾ ਅੱਜ ਕੱਲ। ਅੱਜ ਕੱਲ ਹਰ ਚੀਜ਼ ਦੇ ਵਿੱਚ ਤਾਂ ਮਿਲਾਵਟ ਹੈਗੀ ਹੈ। ਸਬਜ਼ੀਆਂ ਵਗੈਰਾ 'ਚ ਮਿਲਾਵਟ ਏ, ਫਰੂਟਾਂ 'ਚ ਮਿਲਾਵਟ ਹੈ, ਕੱਪੜਿਆਂ 'ਚ ਵੀ ਤਾਂ ਮਿਲਾਵਟ ਹੋਣੀ ਹੈ।
ਕੋਈ ਹੈਂ। ਹੱਜ ਖਾਣ- ਪੀਣ ਦੀ ਚੀਜ਼ਾਂ ਨੇ, ਤਾਂ ਕੱਪੜਾ ਹੈ, ਤਾਂ ਖਾਣ- ਪੀਣ ਦੀਆਂ ਚੀਜ਼ਾਂ ਚ ਕਿੰਨੀਆਂ ਮਿਲਾਵਟ ਹੈ।
ਦਹੀਂ, ਪਨੀਰ ਇਹਨਾਂ 'ਚ ਇੰਨੀ- ਇੰਨੀ ਮਿਲਾਵਟ ਚੱਲਦੀ ਪਈ ਏ ਅਤੇ
ਹੂੰ ਇਹ ਤੇ ਹੈ ਚਲੋ ਜਦ ਮੇਰੇ ਕੋਲ ਹੋਏਗਾ।
ਹਾਂ- ਹਾਂ ਜਦੋਂ ਤੁਸੀਂ ਆਉਣਾ ਹੋਏਗਾ ਨਾ ਤਾਂ ਮੈ ਤੁਸੀਂ ਦੱਸ ਦੇਣਾ ਤੇ ਜਿਵੇਂ ਹੁਣ ਟਾਈਮ ਜਿਵੇਂ ਦੋਪੈਹਿਰ ਦਾ ਟਾਈਮ ਫਰੀ ਹੁੰਦਾ ਜਾਂ, ਸ਼ਾਮ ਦਾ ਫਰੀ ਹੁੰਦਾ ਫੇਰ ਮੈਂ ਤੁਹਾਨੂੰ ਉਸੇ ਟਾਈਮ ਕਹਿ ਦਾਂਗੀ ਬੰ- ਦਾ ਨਾ ਆਰਾਮ ਨਾਲ ਦੇਖ ਲੈਂਦਾ ਏ।
ਹਾਂਜੀ ਜਿਵੇਂ ਬੱਚਿਆਂ ਨੂੰ ਲਿਆਣਾ ਬੱਚਿਆਂ ਦੇ ਲੈਣੇ ਹੋਣਗੇ ਤਾਂ ਉਹਨਾਂ ਨੂੰ ਲਿਆਣਾ ਪਏਗਾ, ਜਾਂ
ਹਾਂ- ਹਾਂ ਬੱਚਿਆਂ ਲੈ ਕੇ ਆਉਣਾ ਕਿਉਂਕਿ ਤੁਸੀਂ ਪਾਰਟੀ ਵੇਅਰ ਕਹਿੰਦੇ ਪਏ ਹੋ, ਤੇ ਪਾਟੀ ਵੇਅਰ ਦੇ ਵਿੱਚ ਤੁਹਾਨੂੰ ਮਤਲਬ ਪੈਂਟ ਬਲੇਜ਼ਰ ਵਗੈਰਾ ਮਿਲ ਜਾਵੇਗਾ, ਸ਼ੇਰਵਾਨੀ ਵਗੈਰਾ ਮਿਲ ਜਾਵੇਗੀ, ਪਰ ਤੇ ਉਹਦੇ ਲਈ ਕੀ ਹੈ ਕਿ ਉਹਦੀ ਕੋਈ ਚੇਂਜ ਵਾਪਸੀ ਨਹੀਂ ਕਰਦਾ ਕੋਈ ਵੀ ਦੁਕਾਨਦਾਰ।
ਹਾਂ ਮੈਂ ਉਹੀ ਕਹਿੰ ਨਾ ਕਈ ਵਾਰ ਬੱਚਿਆਂ ਦੀਆਂ ਉਮਰਾਂ ਜ਼ਿਆਦਾ ਹੁੰਦੀਆਂ, ਘੱਟ ਹੁੰਦੀਆਂ ਪਰ ਹੈਲਥ- ਹੁੰਦੇ ਹੈ, ਕਈ ਆਪਣੇ ਮੁਤਾਬਿਕ ਪਤਲੇ ਹੁੰਦੇ ਆ। ਫ ਹਾਂ ਇਹ ਵੀ ਗੱਲ ਠੀਕ ਹੈ ਤੁਹਾਡੀ, ਵੀ ਬੱਚੇ ਵੀ ਨਾਲ ਹੀ ਲੈ ਕੇ ਆਉਣੇ ਪੈਣੇਗੇ।
ਬਾਅਦ ਵਿੱਚ ਚੇਂਜ, ਵਾਪਸੀ ਕੋਈ ਨੀ ਹੁੰਦੀ ਇਹਨਾਂ ਦੀ। ਜਿਵੇਂ ਉਹ, ਜਿਵੇਂ ਘਰ ਚਲ ਜੇ ਫਿਰ ਉਸ ਤੋਂ ਬਾਅਦ ਤੇ ਉਹ, ਚੇਂਜ ਵਾਪਸੀ ਕੋਈ ਨਹੀਂ ਹੁੰਦੀ ਉਹਦੇ ਵਿੱਚ
ਚਲੋ ਕੋਈ ਨਾ ਜਦ ਭੈਣਜੀ ਮੈਨੂੰ ਲੱਗੇਗਾ ਮੈਂ ਟਾਈਮ, ਮੈਂ ਆਵਾਂਗੀ। ਚਲੋ ਬੱਚੇ ਵੀ ਨਾਲ ਲੈ ਆਵਾਂਗੀ, ਤੁਸੀਂ ਵੀ ਮਾਰਨਾ ਗੇੜੀ ਸ਼ੇੜੀ, ਤੁਸੀਂ ਵੀ ਆਣਾ। ਤੁਸੀਂ ਵੀ ਆਉਣਾ ਸਰ ਕਦੇ ਸਾਡੇ ਘਰ।
ਹਾਂਜੀ ਆਵਾਂਗੇ ਜੀ ਜ਼ਰੂਰ ਬਸ ਕਦੀ ਘਰੋਂ ਵਿਹਲੇ ਨੀ ਹੁੰਦੇ, ਤੇ ਕਦੀ ਦੁਕਾਨ ਤੇ ਵਿਹਲੇ ਹੋਈਦੇ ਘਰੋਂ ਤੇ ਦੁਕਾਨ ਤੇ ਜਾਣ ਨਾਲ ਉੱਥੇ ਨਾਲ ਜਾ ਕੇ ਬਹਿ ਜ ਦਾ ਐ, ਕਈ ਦਾ ਤੇ ਚਲੋ ਹੱਥ ਹੀ ਵਟਾਉਣਾ ਮਾੜਾ ਮੋਟਾ ਛੁੱਟੀਆਂ ਦੇ ਦਿਨ ਨੇ, ਫਿਰ ਜਿਹੜੇ ਅੱਗੋਂ ਲੱਗੇ ਹੋਏ ਨੇ, ਉਹ ਵੀ ਅੱਗੋਂ ਐਵੇਂ ਕਰਦੇ ਨੇ। ਉਹਨਾਂ ਨੇ ਵੀ ਡਰਾਮੇ, ਚਲੋ ਠੀਕ ਹੈ ਦੀ ਮੈਨੂੰ ਕੋਲ ਆਉਂਦੀ ਪ ਈ ਵਿਚ ਜੀ ਸਤਿ ਸ਼੍ਰੀ ਅਕਾਲ।